ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਵਧ ਵਧਆ ਕੁਛ ਨ ਬਸ ਮੈਂ ਸੋਚ ਦੀ ਪਈ ਸੀ ਅੱਜ ਕੱਲ ਬੱਚੇ ਕਿੰਨਾ ਜੰਕ ਫੂਡ ਖਾਣ ਲੱਗ ਗਿਆਰ
ਹਾਂ ਇਹ ਤਾਂ ਗਲਤ ਵਡੀ ਬਿਲਕੁਲ ਤਾਂ ਸਹੀ ਗੱਲ ਹੈ ਅੱਜ ਕੱਲ੍ਹ ਬਸ ਉਹ ਕਹਿਣਗੇ ਸਾਨੂੰ ਰੋਟੀ ਨਾ ਦੋ ਬਸ ਕੁਛ ਨਾ ਕੁਛ
ਸਹੀ ਗੱਲ ਹੈ
ਹ ਬਹੁਤ ਤੰਗ ਕਰਦੇ ਨੇ ਬੱਚੇ ਖਾਣ ਪਨਪੇ ਤਾਂ
ਣਾ ਪਏਗਾ ਨਾ ਸਾਨੂੰ ਕਿ ਤੁਸੀਂ ਹੈਲਦੀ ਫੂਡ ਵੀ ਨਾਲ ਨਾਲ ਚ ਕਦੇ ਕਦੇ ਤਾਂ ਚੱਲ ਜਾਂਦਾ ਜੰਕ ਫੂਡ
ਮਗਰ ਉਹ ਕਹਿੰਦੇ ਨੇ ਕਿ ਰੋਟੀ ਕਦੀ ਕਦੀ ਚਲਦੀ ਜੰਕ ਫੂਡ ਰੋ ਦੋ ਸਾਨੂੰ ਅੱਜ ਕੱਲ ਉਲਟਾ ਹੀ ਹੋਇਆ ਪਿਆ ਬੱਚਿਆਂ ਦਾ ਸਮਝ ਨੀ ਆਉਂਦੀ ਸਬਜ਼ੀ ਕੀ ਬਣਾਈਏ ਕੀ ਦੇਈਏ ਕੁਛ ਖਾਂਦੇ ਹੀ ਨੀ
ਪਰ ਅੱਜ ਕੱਲ ਇਹ ਵੀ ਹੋ ਗਿਆ ਨਾ ਕਿ ਕਿਤੇ ਕਿਤੇ ਤਾਂ ਜੰਕ ਫੂਡ ਮਤਲਬ ਅਸੀਂ ਘਰ ਵਿੱਚ ਵੀ ਆਪਦੇ ਬੱਚਿਆਂ ਨੂੰ ਹੈਲਦੀ ਤਰੀਕੇ ਨਾਲ ਬਣਾ ਕੇ ਦੇਖ ਦੇ
ਹਾਂ ਇਹ ਤਾਂ ਹੈ ਇਹ ਤਾਂ ਗੱਲ ਸਹੀ ਹੈ ਹਮ ਹਮ ਸਗੋਂ ਮੈਨੂੰ ਦੱਸੋ ਕੀ ਕੀ ਬਣਾ ਲੈਂਦੇ ਹੋ ਤੁਸੀਂ ਮੈਨੂੰ ਵੀ ਦੱਸੋ ਸਗੋਂ
ਬਸ ਇਹਵੇਂ ਹੈ ਜਿਵੇਂ ਮੋਮੋਸ ਵਗੈਰਾ ਹੈ ਉਹ ਹੋ ਗਏ ਜਿਵੇਂ ਅ ਬਾਜ਼ਾਰ ਚ ਤਾਂ ਚਲੋ ਮੈਦੇ ਵਾਲੇ ਮਿਲਦੇ ਨੇ ਘਰ ਚ ਅਸੀਂ ਆਟੇ ਵਾਲੇ ਵੀ ਬਣਾ ਸਕਦੇ ਹਾਂ ਜਿਵੇਂ ਆਟਾ ਘਰ ਚ ਆਟੇ ਵਾਲੇ ਬਣਾ ਲਈਏ ਔਰ ਸੱਜ ਵੈਜ ਸਬ ਵੈਜੀਟੇਬਲਸ ਕਾਫੀ ਸਾਰੀ ਡਾਲ ਦਿੱਤੀ ਰ ਬਾਜ਼ਾਰ ਚ ਪਤਾ ਨੀ ਕਿਹੜੀ ਵੈਜ ਟੇਬਲਸ ਪਾਉਂਦੇ ਨੇ ਉਹ ਵਿੱਚੇ
ਗੱਲ ਤੁਹਾਡੀ ਸਹੀ ਹੈ ਹਾਂ ਬੰਦਾ ਇਸ ਤਰ੍ਹਾਂ ਚਲੋ ਘਰ ਹੀ ਬਣਾ ਲਏ ਸਪਰਿੰਗ ਰੋਲ ਬਣਾ ਲਏ ਘਰ ਨਿਊਡਲ ਵਗੈਰਾ ਪਾ ਕੇ ਚੱਲ ਥੋੜੇ ਜਿਹੇ ਤੇ ਜਾਂ ਫੇਿਰ ਆਟੇ ਵਿੱਚ ਜੀਆਂ ਗੁੰਨ ਕੇ ਕੋਈ ਰੋਟੀ ਵਗੈਰਾ ਬਣਾ ਦੇ ਜਾਂ ਕੋਈ ਚੀਲਾ ਚੂਲਾ ਬਣਾ ਦੇ
ਸਹੀ ਗੱਲ ਐ।
ਹਾਂ, ਉਹ ਸੂਜੀ ਵੀ ਕਹਿੰਦੇ ਅੱਛੀ ਹੁੰਦੀ ਸਿਹਤ ਲਈ, ਸੂਜੀ ਦਾ ਚੀਲਾ ਬਣਾ ਤਾ ਕਦੀ, ਇਹ ਵੀ ਗੱਲ ਠੀਕ। ਰਹਿੰਦੀ ਹੈ, ਨਾ।
ਹਾਂ, ਨਹੀਂ ਉਹ ਤਾਂ ਹੈਹੀ, ਸ ਦੇਖੋ ਪਤਾ ਕੀ ਹੈ, ਜੰਕ ਫੂਡ ਜਿੰਨਾ ਬੱਚਾ ਖਾਣਗੇ, ਉਹਨਾਂ ਬਿਮਾਰ ਵੀ ਹੋਣਗੇ। ਫਿਰ।
ਉਹ ਤਾਂ ਹੈ ਵੈਸੇ ਵੀ ਮੈਦਾ ਨੁਕਸਾਨ ਹੀ ਦਿੰਦਾ ਬੱਚਿਆਂ ਨੂੰ, ਉਹ ਅੰਦਰ ਐਕਚੁਲੀ ਡਾਇਜਸਟ ਹੀ ਨਹੀਂ ਹੁੰਦਾ ਨਾ ਮੈਦਾ।
ਮੈਂਦਾਂ ਤਾਂ ਤੁਹਾਨੂੰ ਪਤਾ ਹੀ ਹੈ, ਸਾਡੀ ਬੋਡੀ ਚ ਜਾ ਕੇ ਦੋ ਦਿਨ ਬਾਅਦ ਜਾ ਕੇ ਡਾਇਜੈਸਟ ਹੁੰਦਾ ਡਾਕਟਰ ਦ ਾਟਰ ਵੀ ਕਹਿੰਦੇ ਨੇ।
ਹੰ ੳਹ ਤ ਹੈ ਹੀ, ਏ।
ਮੈਦੇ ਦੀ ਥਾਂ ਤੇ, ਅੱਛਾ ਆਪਾਂ ਕਈ ਕਈ ਜਗ੍ਹਾ ਮੈਂ ਵੇਖਿਆ ਅਸੀਂ ਗਏ ਸੀ, ਕਿੱਥੇ ਤਾਂ ਉਹਨਾਂ ਨੇ ਰਾਗੀ ਦੇ ਮੋਮੋਜ਼ ਬਣਾ ਰੱਖੇ ਸੀ।
ਇਦਾ
ਰਾਗੀ ਦੇ ਰਾਗੀ ਦੇ ਆ, ਰਾਗੀ ਦਾ ਆਟਾ ਆਉਂਦਾ ਹੈ, ਨਾ।
ਅੱਛਾ।
ਉੱਥੇ ਬੀਟ ਰੂਟ ਪਾ, ਕੇ। ਜਿਵੇਂ ਬੀਟ ਰੂਟ ਪਾ ਕੇ, ਹੈਲਦੀ ਵਰਜਨ ਚ ਬਣਾਏ ਹੋਏ ਸੀ।
ਅੱਛਾ। ਅੱਛਾ, ਅੱਛਾ, ਹਾਂ, ਬੀਟ ਰੂਟ ਤਾਂ, ਅੱਛੀ ਹੁੰਦੀ।
ਬੀਟ ਰੂਟ ਪਾ ਕੇ, ਯਾ ਪਾਲਕ ਪਾ ਕੇ।
ਹਾਂ, ਪਾਲਕ ਵੀ ਅੱਛੀ ਹੁੰਦੀ ਹੈ, ਚਕੁੰਦਰ ਵੀ ਅੱਛੀ ਹੁੰਦੀ ਹੈ ਬੱਚਿਆਂ ਲਈ। ਵੈਸੇ ਵੀ ਵੱਡੇ ਲਈ ਵੀ ਅੱਛੀ ਹੋ, ਤਾਂ ਸਾਡੇ ਲੋਕਾਂ ਲਈ ਵੀ ਅੱਛੀ ਹੈ‌। ਹਮ
ਕੇ ਬਣਾਈ ਵੀ ਸੀ।
ਹਾਂ ਕਿਉਂਕਿ ਵੈਸੇ ਵੀ ਨੀ ਜਾਂਦੀ ਚੁਕੁੰਦਰ ਇੰਨੀ, ਉਹ- ਉਹਦਾ ਟੇਸਟ ਨੀ ਅੱਛਾ ਹੁੰਦਾ ਨਾ, ਸਵਾਦ।
ਉਹ ਥੋੜਾ ਕਲਰ ਵੀ ਚੇਂਜ ਹੋ ਜਾਂਦੈਂ ਨਾ, ਜਿਵੇਂ ਉਹ ਤਾਂ ਜੇ ਆਟੇ, ਨਾ ਆਟੇ ਵਾਲੇ ਬਣਾਂਦੇ ਆ‌। ਤਾਂ ਚਿੱਟੇ ਚਿੱਟੇ ਬਣਦੇ ਨੇ, ਆ ਹੁਣ ਅਸੀਂ ਬੀਟ ਰੂਟ ਪਾ ਦਿੱਤੇ ਤੇ, ਰੈਡ ਕਲਰ ਦੇ ਬਣ ਗਏ। ਔਰ, ਪਾਲਕ ਪਾ ਦਿੱਤੀ ਤਾਂ ਗ੍ਰੀਨ। ਕਲਰ ਦੇ ਮੋਮੋਸ ਬਣ ਗਏ ਬੱਚਿਆਂ ਨੂੰ ਤੋ ਉਹ ਹੁੰਦਾ ਕਿ, ਅਲੱਗ- ਅਲੱਗ ਵਰਾਇਟੀ ਵਿੱਕ ਜਾਂਦੀ ਐ।
ਹਾਂ, ਇਹ ਤਾਂ ਗੱਲ ਹੈ, ਤੁਹਾਡੀ ਸਹੀ ਹੈ। ਹੰ ਇਹ ਠੀਕ ਹੈ, ਤਰੀਕਾ ਹਾਂ। ਨਾਲੇ ਥੋੜਾ ਖੂਨ ਵੀ ਵੱਧੇਗਾ ਇਸਦੇ ਨਾਲ, ਆਪ
ਔਰ ਬੱਚਿਆਂ ਦੇ ਹੈਲਥ ਲਈ ਵੀ ਵਧੀਆ ਵਧੀਆ ਹੋਏਗਾ
ਹਾਂ ਜਰੂਰੀ ਹੁੰਦਾ ਨਾ ਏਜਨ ਵਗੈਰਾ ਬੱਚਿਆਂ ਦੀ ਸਿਹਤ ਲਈ ਉਹ ਵੀ ਚਲੋ ਨਾਲੇ ਵੈਸੇ ਵੀ ਜਦੋਂ ਬੱਚੇ ਥੋੜਾ ਗਰੋ ਕਰਦੇਨ ਗੇ ਉਦੋਂ ਫੇਰ ਅੱਛਾ ਹੁੰਦਾ ਕਿ ਜਿੰਨਾ ਪ੍ਰੋਟੀਨ ਕੈਲਸ਼ੀਅਮ ਖਾਣ ਅੱਛਾ ਹੁੰਦੇ ਸਿਹਤ ਲਈ
ਬਿਲਕੁਲ ਜੰਕ ਫੂਡ ਦਾ ਜੰਕ ਫੂਡ ਹੋ ਗਿਆ ਦੇਖੋ ਔਰ ਨਾਲ ਨਾਲ ਬੱਚਿਆਂ ਦਾ ਟੇਸਟ
ਬੱਚਿਆਂ ਨੂੰ ਸਵਾਦ ਆਉਣਾ ਚਾਹੀਦਾ ਹੈ ਉਹਨਾਂ ਨੂੰ ਬਸ ਕਿਸੇ ਦੇ ਤਰੀਕੇ ਨਾਲ ਚਲੇ ਵੇ ਸਵਾਦ ਆ ਜੇਗਾ
ਉਹ ਤਾਂ ਚੱਲ ਫਿਰ ਇਹ ਹੁੰਦਾ ਨਾ ਬੱਚਾ ਰੋਟੀ ਵੀ ਨਾ ਖਾਏ ਤਾਂ ਰੋਟੀ ਨਾ ਵੀ ਖਾਏ ਤਾਂ ਕੋਈ ਗੱਲ ਨੀ
ਕੋਈ ਟੈਨਸ਼ਨ ਤਾਂ ਨੀ ਹੁੰਦੀ ਨਾ ਬੱਚੇ ਨੂੰ ਕੁੱਛ ਖਾਧੇ ਨੀ ਖਾਧਾ ਜੰਗ ਦਾ ਮੰਦ ਖਾਧਾ ਚਲੋ ਇਹਵੇ ਕਿ ਖਾਧਾ ਤਾਂ ਸਹੀ ਹੈ ਨਾ ਤਾਕਤਵਰ ਦਾ ਖਾਧਾ ਨਾ ਉਹਨੂੰ ਤਾਕਤ ਤਾਂ ਮਿਲੇਗੀ ਨਾ
ਹਾਂ ਬਿਲਕੁਲ
ਹਾਂ ਇਹ ਗੱਲ ਵੀ ਹੈ ਹਮ ਹ
ਆਪਾਂ ਫਿਰ ਉਹ ਹੋ ਸਕਦਾ ਹੈ ਨਾ ਕਿ ਮਤਲਬ ਬੱਚਿਆਂ ਨੂੰ ਹੈਲਦੀ ਫੂਡ ਵੀ ਦੇ ਦਿਆ ਦੇ ਦਿੱਤਾ
ਹਾਂ ਇਹਵੇਂ ਨਾ ਸਬਜ਼ੀਆਂ ਵੀ ਨੀ ਬੱਚੇ ਅੱਜ ਕੱਲ੍ਹ ਖਾਂਦੇ ਸਬਜ਼ੀਆਂ ਦਾ ਵੀ ਬੰਦਾ ਕੀ ਕਰੇ ਬੱਚਿਆਂ ਨੂੰ ਸਬਜ਼ੀਆਂ ਵੀ ਜ਼ਰੂਰੀ ਨੇ ਦਾਲਾਂ ਵੀ ਜ਼ਰੂਰੀ ਨੇ-
ਨਹੀਂ ਸਬਜ਼ੀਆਂ ਤਾਂ ਤਾਂ ਪਤਾ ਕੀ ਕਰਦੇ ਹਾਂ ਆਪਾਂ ਜਿਵੇਂ ਮਤਲਬ ਹੁਣ ਬੱਚੇ ਕਈ ਹੁੰਦੇ ਨੇ ਸਬਜ਼ੀਆਂ ਨਹੀਂ ਖਾਂਦੇ ਪਰ ਉਹਦਾ ਅਸੀਂ ਰੈਪ ਬਣਾ ਕੇ ਦੇ ਸਕਦੇ ਆ ਬੱਚਿਆਂ ਨੂੰ ਰੋਟੀ ਦਾ ਰੈਪ ਰੋ ਰੋਟੀ ਦਾ ਰੋਲ ਬਣਾ ਕੇ ਿਆ ਦੀਵੇ ਮੇਰਾ ਬੇਟਾ ਵੀ ਕਈ ਵਾਰ ਹੁੰਦਾ ਕਿ
ਮੈਨੂੰ ਸੋਚਣਾ ਪੈਂਦਾ ਉਹਦੇ ਲਈ ਕੀ ਬਣਾਵਾ
ਨਹੀਂ ਮੈਂ ਤਾਂ ਕੀ ਕਰਦੀ ਹਾਂ ਬਰੀਕ ਬਰੀਕ ਸਾਰੀ ਸਬਜ਼ੀਆਂ ਕੱਢ ਦਿੱਤੀਆਂ ਕੱਟ ਦਿੱਤੀਆਂ ਪਤਾ ਵੀ ਨਹੀ ਲੱਗਦਾ ਬੱਚਿਆਂ ਨੂੰ ਨਾਲ ਚੀਜ਼ ਪਾ ਦੋ ਮੈਂੳਨਿਸ ਆਪਾਂ ਥੋੜਾ ਬਹੁਤ ਮਲਾਈ ਤਾਂ ਨਹੀਂ ਬਣਦੀ ਮਲਾਈ ਪਾ ਦੀ ਨਾਲ ਚੀਜ਼ ਵੀਜ ਪਾ ਦਿੱਤਾ ਬ ਨੂੰ ਵੀ ਰੋਲ ਜ ਬਣਾ ਕੇ ਦੇ ਦੋ ਸਾਰੀ ਸਬਜ਼ੀਆਂ ਵੀ ਖਾ ਲੈਂਣਦੇ
ਹਾਂ ਬੱਚੇ ਬਹੁਤ ਖੁਸ਼ ਹੋ ਕੇ ਖਾ ਲੈਂਦੇ ਨੇ ਨਾਲੇ ਉਹ ਇਹ ਨਾਲੇ ਤ ਬੰਦ ਹੋ ਜਾਂਦਾ ਨਾ ਪੈਕ ਜਿਹੜਾ ਤੇ ਉਹ ਬੱਚਿਆਂ ਨੂੰ ਗ
ਪਤਾ ਵੀ ਨਹੀਂ ਲੱਗਦਾ ਕਿਹੜੀ ਸਬਜ਼ੀਆਂ ਪਾਈਆਂ ਕਿਰੇ ਨਹੀਂ ਪਾਈ ਉਹ ਪਤਾ ਵੀ ਲੱਗ ਜਾਏ ਤਾਂ ਇਹਦਾ ਟੇਸਟ ਉਹਦਾ
ਹਾਂ ਕਿਉਂਕਿ ਉਹ ਨਾ ਮਸਾਲੇ ਦਾ ਥੋੜੀਆਂ ਹਾਂ ਇਹ ਵੀ ਠੀਕ- ਅੱਛਾ ਤੁਹਾਡੀ ਗੱਲ ਐ ਵੀ ਠੀਕ ਹੈ ਬਣਾ ਦਿਆ ਕਰਰੀ ਅੱਗੋ ਤੋਂ
ਹੋਰ ਅੱਜ-ਕਲ੍ਹ ਤਾਂ ਕਿੰਨੀ ਕੁ ਚੀਜ਼ਾਂ ਬੰਦਾ ਘਰ ਚ ਵੀ ਬਣਾ ਸਕਦਾ ਆਪੇ
ਹਾਂ ਇਹ ਤਾਂ ਹੈ ਉਹ ਕਦੇ ਨਾ ਅਮੈਰੀਕਨ ਕੌਰਨ ਉਹ ਵੀ ਅੱਛੇ ਹੁੰਦੇ ਨੇ ਉਹ ਲੱਗਦੇ ਵੀ ਸੁਆਦ ਏ ਹਾਂਜੀ ਵੀ ਸਵਾਦ ਲੱਗਦੇ ਨੇ
ਹਾਂ ਉਹ ਤਾਂ ਬੱਚੇ ਖੁਸ਼ ਹੋ ਕੇ ਖਾ ਜਾਂਦੇ ਨੇ ਕੌਰਨ ਵ ਵਧੀਆ ਤਰੀਕੇ ਨਾਲ ਆਪ ਆਪ ਨੂੰ ਵੀ ਸਾਨੂੰ ਵਧੀਆ ਲੱਗਦਾ
ਹਾਂ ਲੱਗਦੇ ਨੇ ਹਾਂ ਉਹ ਬ ਸਵਾਦ ਲਗਦਾ ਕਦੇ ਨੇ ਉਹ ਠੀਕ ਹੈ ਜਾਂ ਇਹ ਪਾਲਕ ਦਾ ਖਿਆਲ ਪਾਲਕ ਬੰਦਾ ਪੀਸ ਕੇ ਜਾਂ ਕੁਛ ਕਰਕੇ ਉਹਨੂੰ ਆਟੇ ਚ ਗੁੰਨ ਕੇ ਬਣਾ ਦੇ ਬੰਦਾ ਨਾਮ ਨਾਮ ਬਦਲਦੇ ਕਦੇ ਫੇਫਲੇ ਖਾ ਲੋ ਜਿਵੇਂ ਉਹ ਦਿਖਾਦੇ ਨੇ ਵੈਰਾ
ਜਦੋਂ ਬੱਚਿਆਂ ਨੂੰ ਕਲਰ ਚੇਂਜ ਹੋ ਗਿਆ ਤਾਂ ਬੱਚਿਆਂ ਨੂੰ ਟੇਸਟ ਵਧੀਆ ਆਨਾ ਚਾਹੀਦਾ ਦੇਖੋ
ਮੈਂ ਨਾ ਇਹਨੂੰ ਦੇਖਿਆ ਸੀਗਾ ਮੇਰੀ ਫੈ ਸੀਗੀ ਉਹ ਕੀ ਕਰਦੇ ਨੇ ਉਹ ਮ ਕਿਦੇ ਆਟੇ ਵਿੱਚ ਨਾ ਆਲੂ ਬੋਈਲ ਆਲੂ ਪਾ ਕੇ ਨਾ ਤੇ ਉਹਦੀਆਂ ਨਾ ਪੂੜੀਆਂ ਬਣਾਉਂਦੇ ਨੇ
ਅੱਛਾ
ਹਾਂ ਉਹ ਵੀ ਬਹੁਤ ਸਵਾਦ ਨੇ ਮੈਂ ਇੱਕ ਦੋ ਵਾਰ ਖਾਧੀਆਂ ਨੇ ਤੇ ਬੱਚਿਆਂ ਨੂੰ ਸਵਾਦ ਲੱਗਦੀਆਂ ਨੇ ਜਿਵੇਂ ਸਰਦੀਆਂ ਚ ਮੱਕੀ ਤੇ ਕਈ ਬੱਚੇ ਚਮਕੀ ਦੀ ਰੋਟੀ ਨੀ ਖਾਂਦੇ ਜਿਵੇਂ ਤੇ ਉਹਦੀਆਂ ਪੂੜੀਆਂ ਬਣਾ ਲੋ ਨਾ ਆਲੂ ਵਗੈਰਾ ਪਾ ਕੇ ਵਿੱਚ ਜਮੂਲੀ ਪਾਣੀ ਆ ਉਹ ਪਾ ਕੇ ਮਸਾਲੇ ਪਾ ਕੇ ਸਾਰੇ ਤੇ ਵੈਸ ਤਾਂ ਆਲੂ ਪਾਊ ਉਭਲੇ ਹੋਏ ਹਮ ਫੇਕ ਤੇ ਉਹਦੀ ਫੇਰ ਛੋਟੀਆਂ ਛੋਟੀਆਂ ਪੂੜੀਆਂ ਬਣਾ ਕੇ ਨਾ ਉਹਨੂੰ ਤੇਲ ਵਿੱਚ ਫਰਾਈ ਕਰਕੇ ਖਾਓ ਉਹ ਵੀ ਬਹੁਤ ਸਵਾਦ ਲੱਗਦੀਆਂ ਨੇ ਚਾਹੇ ਚਾਹਅ ਨਾਲ ਤੁਸੀਂ ਖਾ ਲੋਓ ਚਾਹੇ ਕਿਸੇ ਸੋਸ ਨਾਲ ਹਲੋ ਇਹ ਦਹੀਂ ਨਾ ਖਾਲੋ
ਚਲੋ ਮੈਨੂੰ ਵੀ ਪਤਾ ਲੱਗਿਆ ਆ ਨਹੀਂ ਮੈਂ ਕਦੇ ਆਲੂ ਪਾ ਕੇ ਤਾਂ ਨਹੀਂ ਬਣਾਈ ਐਵੇਂ ਕਿਉਂ ਕਵਾਂ ਮੂਲੀ ਪਾ ਕੇ ਤਾਂ ਬਣਾ ਲੈਂਦੇ ਹਾਂ ਸਰਦੀਆਂ ਵਿੱਚ
ਉਹ ਤਾਂ ਰੋਟੀ ਬਣਾਉਂਦੇ ਹੋ ਨਾ ਮੂਲੀ ਪਾ ਕੇ
ਹਾਂ ਮੂਲੀ ਪਾ ਕੇ ਰੋਟੀ ਬਣਾ ਲੈਂਦੇ ਆ
ਇਹ ਪੂੜੀ ਬਣਾਉਣੀ ਪੂੜੀ ਵਾਂਗ ਤਲ਼ਕੇ ਛੋਟੀਆਂ ਛੋਟੀਆਂ ਪੂਰੀਆਂ ਤਲ਼ਨੀਆਂ ਨੇ ਬੜੀਆਂ ਸਵਾਦ ਬਣਦੀਆਂ ਨੇ ਕ੍ਰਿਸਪੀ ਕ੍ਰਿਸਪੀ ਜਿਹੀਆਂ ਬਣਦੀਆਂ ਨੇ ਬੜੀਆਂ ਵਧੀਆ ਲੱਗਦੀਆਂ
ਸੌਫਟ ਸੌਫਟ ਜਿਹੀ ਬਣਦੀ ਆਉਂਗੀਆਂ ਨਾ ਆਲੂ ਪਾ ਕੇ
ਹਾਂ ਸੋਫਟ ਵੀ ਹੁੰਦੀਆਂ ਥੋੜੀਆਂ ਕ੍ਰਿਸਪੀ ਵੀ ਹੁੰਦੀਆਂ ਹੁੰਦੀ ਅੱਛੀਆਂ ਲਗਦੀਆਂ ਬਸ ਹੱਥ ਦੇ ਹੀ ਲੈ ਕੇ ਨਾ ਪੇੜਾ ਉਹਨੂੰ ਬਸ ਹੱਥ ਤੇ ਦਬਾ ਬਸ ਉਹਨੂੰ ਦਬਾ ਕੇ ਨਾਲ ਦੀ ਨਾਲ ਉਹਨੂੰ ਵਿੱਚ ਪਾਈ ਜਾ ਤੇਲ ਚ ਉੱਤੇ ਤਲ ਕੇ ਤੇ ਦੇਈ ਜੋ ਬੱਚੇ ਖੁਸ਼ ਹੋ ਕੇ ਨਾ ਖਾ ਲੈਂਦੇ ਸਗੋਂ ਖੁਸ਼ੀ ਖੁਸ਼ੀ ਨਾਲਦੀ ਚ ਜੋ ਮਰਜੀ ਖਾਓ ਇਹ ਉਹ ਖ ਮਜੇ ਨਾਲ
ਨਹੀਂ ਵਧੀਆ ਸਗੋਂ ਇਹ ਮੈਨੂੰ ਵਧੀਆ ਲੱਗਿਆ ਕਿ ਮਤਲਬ ਆਲੂ ਪਾ ਕੇ ਵੀ ਬਣ ਜਾਂਦੀ ਹੈ
ਹਾਂ ਹਾਂ ਬਹੁਤ ਗੱਲ ਆਦੀ ਹੈ ਹਾਂ ਤੇ ਨਾਲੇ ਪਤਾ ਕੀ ਜਾਂਦਾ ਬੱਚਿਆਂ ਦਾ ਹਾਂ ਮੈਂ ਤਾਂ ਕਈ ਵਾਰ ਬੱਚਿਆਂ ਨੂੰ ਇਹੀ ਬਣਾ ਦਿੰਦੀ ਹ ਮੈਂ ਆਪਣੀ ਸਹੇਲੀ ਨੂੰ ਦੇਖਿਆ ਸੀਗਾ ਤੇ ਮੈਨੂੰ ਅੱਛੀ ਲੱਗੀ ਕ ਵੀ ਬਣਾ ਕੇ ਦੇਖਦੇ ਹ ਮੈਂ ਇੱਕ ਦੋ ਵਾਰ ਬਣਾਈ ਹੈ ਤੇ ਮੈਂ ਬਣਾ ਹੁਣ ਸਰਦੀਆਂ ਚ
ਹਨਾਂ ਬੱਚੇ ਜਿਹੜੀ ਚੀਜ਼ ਦੇਖੋ ਖੁਸ਼ ਹੋ ਕੇ ਖਾ ਲਏ ਬੰਦਿਆਂ ਨੂੰ ਸਾਨੂੰ ਤਾਂ ਇਹੀ ਹੁੰਦਾ ਕਿ ਉਹ ਬਣਾ ਦੋ ਘਰੇ ਬੱਚਾ ਜੰਕ ਫੂਡ ਨਾ ਖਾਏ ਤਾਂ ਇਸ ਕੋੋ ਵਧੀਆ ਘਰ ਬਣੀ ਵੀ ਜਿਹੜੀ ਮਰਜ਼ੀ ਚੀਜ਼ ਖਾ ਲਏ ਬ
ਹਾਂ ਇਹ ਹੁੰਦਾ ਨਾ ਕੀ ਘਰ ਦੀ ਚੀਜ਼ ਪਲੇ ਚੱਲ ਥੋੜਾ ਜਿਹਾ ਹੋਵੇ ਮੈਂ ਤਾਂ ਫੇਰ ਉਹ ਵੀ ਹੁਣ ਜਿਹੜੇ ਅੱਜ ਕੱਲ੍ਹ ਬੱਚੇ ਬਾਹਰੋਂ ਫਰੈਂਚ ਫਰਾਈ ਖਾਂਦੇ ਨੇ ਉਹ ਵੀ ਹੁਣ ਘਰ ਹੀ ਬਣਾਈਦੇ ਉਹੀ ਘਰ ਈ ਬਣਾ ਲਈ ਦਾ ਆਲੂ ਕੱਟ ਕੇ ਬਸ ਲੰਬੇ ਲੰਬੇ
ਨਹੀਂ ਫ੍ਰੈਂਚ ਫ੍ਰਾਈਜ਼ ਸਮੈਂ ਵੀ ਬਣਾ ਦੇਣੀ ਆਂ ਐਵੇਂ ਕਿਉਂ ਕਵਾਂ।
ਖਾਦੇਂ ਨੀ ਖਾਣ
ਸਹੀ ਗੱਲ ਐ, ਮੈਂ ਤਾਂ ਥੋੜ੍ਹਾ ਜਿਹਾ ਬੇਸਨ ਲਾ ਦੇਣੀ ਆਂ ਉਹ ਥੋੜੀ ਕ੍ਰਿਸਪੀ ਜੇ
ਹਾਂ ਮੈਂ ਬੇਸਣ ਪਾਣਾ ਜਾਂ ਮੈਦਾ ਪਾ ਲਿਆ ਜਾਂ ਥੋੜਾ ਜਿਹਾ ਨਾ ਚਾਵਲਾ ਦਾ ਆ
ਹਾਂਜੀ ਹਾਂਜੀ, ਮੈਂ ਵੀ ਇਵੇਂ ਕਰਦੀ ਆਂ ਚਿਲੀ ਫਲੈਕਸ ਓਰਗੇਨੋ ਪਾ ਦਿ ਤੇ ਥੋੜਾ ਜਿਹਾ ਫਲੇਵਰ ਆ ਜਾਂਦਾ ਨਾ ਬਚ
ਆ ਜਾਂ ਫੇਰ ਇਕ ਚਿਲੀ ਆਂਦੀ ਚਿਲੀ ਫਲੈਕਸ ਕਿਉਂਕਿ ਉਹ ਛੋ ਐ ਨਾ ਕਈ ਵਾਰ ਉਹਨੂੰ ਮਿਰਚ ਲਗਦੀ ਏ। ਫੇਰ ਉਹ ਉੱਪਰ ਥੋੜਾ ਕਰ ਦੀਦੈ। ਜਾਂ ਬੱਚੇ ਨੂੰ ਮਿ- ਮਿਚ ਵੀ ਨਾ ਲੱਗੇ। ਉਏ ਵਿਚ ਪਾਲੀਦਾ। ਏ ਵੀ ਠੀਕ ਰਹਿੰਦਾ ਚੱਲ ਘਰ ਬੈਠ ਕੇ ਬੱਚੇ ਖਾ ਲੈਂਦੇ ਨੇ। ਜਾਂ ਫਿਰ ਸ ਤੇ ਹੁੰਦਾ ਏ ਕੀ ਜਿਵੇਂ ਸਬਜ਼ੀਆਂ ਨੀ ਖਾਂਦੇ ਤਾਂ ਉਹਦੇ ਚਲੋ ਉਹ ਬਣਾ ਲਿਆ ਆਪਾਂ ਮਨਚੂਰੀਅਨ ਵਗੈਰਾ
ਹਾਂ ਮਨਚੂਰੀਅਨ ਚ ਵੀ ਸਾਰੀ ਸਬਜ਼ੀ ਆ ਜਾਂਦੀਆਂ ਨੇ ਬਚ ਚੇ ਖੁਸ਼ ਹੋ ਕੇ ਵੀ ਖਾ ਲੈਂਦੇ ਨੇ।
ਬੇਟਾ ਗੋਭੀ ਨੀ ਖਾਂਦਾ। ਮੈਂ ਕੀ ਕੀਤਾ ਇਜ ਕੀਤਾ ਗਰ ਸਰਦੀਆਂ ਚ ਗੋਭੀ, ਗਾਜਰ ਆਲੂ ਵਗੈਰਾ ਲੈ ਕੇ ਓਨਾ ਦੀ ਪਾਓ ਭਾਜੀ ਬਣਾ ਕੇ, ਮੈਂ ਕਿਹਾ ਖਾਓ। ਇੰਨੇ ਸ਼ੌਂਕ ਨਾ ਖਾ ਗਿਆ ਮੈਂ ਕਿਆ ਏ ਕਾਦੀ ਏ। ਗੋਭੀ ਦੀ ਕਹਿੰਦੇ ਐ ਘੀਏ ਦੀ ਵੀ ਇੱਕ ਦੋਆਰਾ ਏਂਜ ਦੀ ਕੀਤੀ। ਮੈਂ ਕਿਹਾ ਇਸ ਬਾਨੇ ਘੀਆ ਤਾਂ ਖਾਣਗੇ ਨਾ।
ਸਹੀ ਗੱਲ ਸਾ। ਨਹੀਂ ਚਲੋ ਵਧੀਆ ਏ ਨਾ ਮੈਨੂੰ ਵੀ ਵਧਆ ਵਧੀਆ ਲੱਗਿਆ ਤੁਹਾਡੇ ਤੋ ਰੇਸ ਵੀ ਪਤਾ ਲੱਗੇ। ਇਵੇਂ ਵੀ ਆਪਾਂ ਬਣਾ ਸਕਦੇ ਹਾਂ ਬ ਬੱਚਿਆਂ ਨੂੰ ਖਿਲਾ ਸਕਦੇ ਆਂ। ਸਬਜ਼ੀਆਂ ਵਗੈਰਾ ਕਿਵੇਂ ਖਿਲਾਣੀ ਚਾਈਦੀ ਏ ਸਾਨੂੰ।
ਹਾਂਜੀ -ਹਾਂਜੀ ਉਹ ਓ ਤਾ ਹੈ। ਚਲੋ, ਬਹੁਤ ਵਧੀਆ ਸਭ ਠੀਕ ਐ। ਠੀਕ ਐ ਜੀ- ਠੀਕ ਐ ਜੀ -ਠੀਕ ਏ। ਸਾਸਰੀ ਕਾਲ ਜੀ -ਸਾਸਰੀ ਕਾਲ।